ਹੈਲੋ
ਭੈਨ ਜੀ ਸਤਿ ਸ੍ਰੀ ਅਕਾਲ ਜੀ ਹੋਰ ਅੱਜ ਹਾਂਜੀ ਤੁਸੀਂ ਭੈਣ ਤੁਾਨੂੰ ਯਾਦ ਕੀਤਾ
ਬਸ ਜੀ ਮੈਂ ਤਾਂ ਚਲੋ ਤੁਹਾਨੂੰ ਯਾਦ ਹੀ ਕਰ ਲਵਾਂ ਕੋਈ ਗੱਲਬਾਤ ਕਰ ਲਵੋ ਮੈਂ ਤਿੰਨ-ਚਾਰ ਦਿਨ ਹੋ ਗਏ ਪਾਨੀ ਨੀ ਆ ਰਿਹਾ ਪਤਾ ਨੀ ਕੀ ਦਿੱਕਤ
ਮੈਂ ਵੀ ਕਿਹਾ ਪੈਣ ਜੀ ਦਾ ਫੋਨ ਨੀ ਆਇਆ
ਬਸ ਠੀਕ ਦੱਸ ਪੂਰਾ ਦਿਨ ਪਾਣੀ ਨੀ ਆਂਦਾ ਸ਼ਾਮੀ ਇੱਕ ਟਾਈਮ ਆਂਦਾ ਉਸੇ ਫਿਰ ਬਾਅਦ ਲੱਗ ਜਾਇਦਾ ਦਵਾ ਦੱਬ ਕੰਮ ਕਰੋ ਸਵੇਰ ਤੱਕ ਸਾਰਾ ਪਾਣੀ ਭਰਨਾ ਪੈਂਦਾ
ਬਿਲਕੁਲ ਜੀ ਲੋਕ ਹਾਂਜੀ ਬਿਲਕੁਲ ਜੀ ਲੋਕ ਕਿ ਪਾਣੀ ਵੇਸਟ ਬਹੁਤ ਕਰਦੇ ਨੇ ਅੱਜ ਕੱਲ੍ਹ
ਮੈਂ ਤਾਂ ਕਹਿੰਦੀ ਹਾਂ ਹੁਣ ਵੀ ਇਹੀ ਹਾਲ ਏ ਪਾਣੀ ਆਂਦਾ ਲੋਕੀ ਦਵਾਰਾ ਟੂਟੀਆਂ ਭਰ ਟੈਂਕੀਆਂ ਭਰ ਉਸ ਤੋਂ ਬਾਦ ਅਪਨੇ ਬਾਹਰ ਪਾਈਪ ਲਾ ਲੈਂਦੇ ਆ ਦਵਾ ਦਾ ਪਾਣੀ ਰੜੋ ਪਾਣੀ
ਬਿਲਕੁਲ ਬਿਲਕੁਲ ਜੀ ਸਹੀ ਗੱਲ ਮਤਲਬ ਜਿਸ ਦਿਨ ਲੋਕਾਂ ਇਹ ਸਮਝ ਆ ਜਾਏਗਾ ਵੀ ਪਾਣੀ ਸਾਡੀ ਕੁਦਰਤ ਨੇ ਸਾਨੂੰ ਸਭਸ ਕੀਮਤੀ ਜਾ ਤੇ ਸਾਡੇ ਵਾਸਤੇ ਧਰਤੀ ਤੇ ਜੀਵਨ ਹੀ ਨਹੀਂ ਹੈ ਜੀ ਪਾਣੀ ਤੋਂ ਬਿਨਾਂ
ਬਸ ਉਹੀ ਨਾ, ਪੇੜ ਪੌਦੇ ਸੁੱਕਦੇ ਪਏ ਨੇ ਪਾਣੀ ਨਹੀ ਐ ਕੁਛ ਬਾਰਿਸ਼ ਵੀ ਨਹੀਂ ਏਨੀ ਆ ਰਹੀ ਮਤਲਬ ਖੁੱਲ ਕੇ ਨਈ ਆ ਰਹੀ ਬਾਰਿਸ਼ ਪੌਦੇ ਵੀ ਸੁਕ ਰਹੇ ਨੇ ਮਤਲਬ ਉਹਨਾਂ ਚ ਵੀ ਪਾਣੀ ਪਾਓ ਤਾਂ ਵੀ ਇਕਦਮ ਸੁੱਕ ਮਤਲਬ ਸੁੱਕ ਹੀ ਜਾਂਦੇ ਨੇ।
ਹਾਂਜੀ ਹਾਂਜੀ, ਅੱਜ ਕੱਲ ਪਾਣੀ ਦੀ ਬਰਬਾਦੀ ਦੇ ਕਾਰਨ ਜੀ ਪਾਣੀ ਦੀ ਕਮੀ ਏ। ਵੱਧਦੀ ਆਬਾਦੀ ਇਸ ਤੋਂ ਬਾਦ ਆਬਾਦੀ ਏਨੀ ਵਧਦੀ ਏ, ਪ੍ਰਦੂਸ਼ਣ ਏ ਪਾਣੀ ਫਜੂਲ ਹੀ ਚੱਲਦਾ ਰਹਿੰਦਾ ਹੈ ਜਿਸ ਜਿਸਦੇ ਕਾਰਨ ਜੀ ਪਾਣੀ ਦੀ ਸਮੱਸਿਆ ਬਣ ਗਈ ਏ ਸਭਸੇ ਵੱਡਾ ਕਾਰਨ ਹੈ ਕਿ ਪਾਨੀ ਨੂੰ ਬਿਨਾਂ ਫਾਲਤ ਤੋਂ ਚਲਦੇ ਛੱਡ ਦਿੰਦੇ ਨੇ
ਹੈੈਂ ਮੈਂ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤਾਂ ਕਿਧਰੇ ਬਾਜ਼ਾਰ ਜਾਵਾਂ ਮੈਂ ਟੂਟੀ ਚੱਲਦੀ ਵੇਖਾਂ ਜਾਂ ਕੁਛ ਵੇਖਾਂ ਤਾਂ ਮੈਂ ਬੰਦ ਕਰ ਦਿੰਦੀ ਹਾਂ ਸਗੋਂ ਮੇਰੀ ਗੁਡੀਆ ਕਹੇਗੀ ਮੰਮੀ ਤੁਸੀਂ ਕੀ ਇਹ ਕੀ ਕਰਦੇ ਪਏ ਮੈਂ ਕਿਹਾ ਬੇਟਾ ਪਾਣੀ ਵੇਸਟ ਹੈ ਆਪਾਂ ਕਿਉਂ ਅਹੀ ਇੱਕ ਮਾੜਾ ਜ ਪਾਣੀ ਤੇ ਬੈਠ ਕਹਿੰਦੇ ਆ ਵੀ ਪਾਣੀ ਨੀ ਆ ਰਿਹਾ ਜਾਂ ਕੁਛ ਤਾਂ
ਅਸੀਂ ਮਤਲਬ ਕਿ ਅਸੀਂ ਲੋਕ ਮਨੁਸ਼ ਮਨੁ ਸੱਖਿਆ ਤੇ ਮਨੁੱਖ ਤੇ ਹੈ ਹੀ ਪਾਣੀ ਤੇ ਪਸ਼ੂ ਪੰ ਸ਼ੀ ਜਾਨਵਰ ਇਹ ਵੀ ਸਾਰਿਆਂ ਨੂੰ ਬਹੁਤ ਪਾਣੀ ਜ਼ਰੂਰਤ ਏ ਲੋਕ
ਮੈਂ ਤੁਹਾਨੂੰ ਦੱਸਦੀ ਹਾਂ ਪਾਣੀ ਉਦੋਂਸਤੀ ਆਪਣੇ ਘਰ ਦੇ ਅੱਗੇ ਗਮਲੇ ਲਾਗਦੇ ਨੇ
ਹਾਂ
ਗਮਲੇ ਦੇ ਵਿੱਚ ਪਾਣੀ ਸੀ ਤਾਂ ਉੱਧਰੋਂ ਕੁੱਤਾ ਆਇਆ ਕੁੱਤਾ ਉਹ ਤੇ ਗਮਲੇ ਚ ਚੋਹੀ ਪਾਣੀ ਮਤਲਬ ਕਿ ਉਹਨੂੰ ਇੰਨੀ ਜ਼ਿਆਦਾ ਪਿਆਸ ਲੱਗੀ ਹੋਈ ਸੀ ਕਿ ਉਹਨੇ ਗਮਲੇ ਦੇ ਵਿੱਚ ਔ ਹੀ ਪਾਣੀ ਵਿਚਾਰੇ ਨੂੰ ਪੀਣ ਲੱਗ ਗਿਆ ਤਾਂ ਬਲਕਿ ਮੈਂ ਅਪਨੀ ਗੁੜੀਆਂ ਨੂੰ ਕਿਹਾ ਕਿ ਆਪਾਂ ਨਾ ਥੋੜੇ ਛੋਟੇ ਛੋਟੇ ਮਿੱਟੀ ਵਾਲੇ ਭਾਂਡੇ ਲਿਆ ਕੇ ਰੱਖ ਨੇ ਆ ਹਾਂ ਵਿਚਾਰਿਆਂ ਨੂੰ ਕਿੰਨਾ ਇਹਨਾਂ ਨੂੰ ਜਾਨਵਰਾਂ ਨੂੰ ਕਿੰਨਾ ਨੇ ਪਾਣੀ
ਬਿਲਕੁਲ ਜੀ ਬਿਲਕੁਲ। ਜੇ ਜਾਨਵਰਾਂ ਨੂੰ ਪਾਣੀ ਵੀ ਪਿਆਵਾਂਗੇ ਵਰ ਤੇ ਉਹਨਾਂ ਨੂੰ ਪਿਆਸ ਲੱਗਦੀ ਜਿਨਾਂ ਦਾ ਬੁਝਦਾ ਅੰਦਰੋਂ ਸਾਨੂੰ ਤੇ ਅਸੀਂ ਤੇ ਭਰ ਕੇ ਪੀ ਲੈਂਨੇ ਹਾਂ ਉਹਨਾਂ ਨੇ ਕਿੱਥੋਂ ਮੰਗਣਾ ਏ।
ਹਾਂਜੀ ਬਸ ਤਾਂ ੳਹ ਫੇਰ ਵੇਖਿਆ ਤਾਂ ਵਿਚਾਰਾ ਪਾਣੀ ਪੀਂਦੇ ਪੇ ਆ ਮੈਨੂੰ ਬੜਾ ਲੱਗਿਆ ਕਿ
ਮਤਲਬ ਇਹ ਸੋਚ ਏ ਜੇ ਬਰਸਾਤ ਵੀ ਹੋ ਰਹੀ ਏ, ਉਹਦੇ ਪਾਣੀ ਨੂੰ ਵੀ ਸੰਭਾਲ ਕੇ ਰੱਖਣਾ ਚਾਹੀਦਾ ਹੈ। ਸਾਨੂੰ ਕੰਮ ਆ ਸਕਦਾ, ਹੈਨਾ। ਜੈਵੇਂ ਕਈ ਵਾਰ ਪਾਣੀ ਨੀ ਆਉਂਦਾ, ਬੰਦਾ
ਹਾਂਜੀ ਹਾਂਜੀ ਤੁਹਾਡਾ ਹਾਂਜੀ ਦੇਖੋ ਤੁਹਾਡੇ ਮਤਲਬ ਵੀ ਮਤਲਬ ਉਹ ਵੱਡੀਆਂ ਵੱਡੀਆਂ ਸਾਡੇ ਕੋਲ ਬਾਲਟੀਆਂ, ਪੇਂਟ ਵਾਲੀਆਂ ਬਾਲਟੀਆਂ ਨੇ ਤਾਂ ਜਦੋਂ ਮਤਲਬ ਮੀਂਹ ਆਉਂਦਾ ਨਾ ਤੇ ਸਾਡੇ ਉੱਪਰ ਛਤ ਤੇ ਪਰਨਾਲਾ ਬਣਿਆ ਦਾ ਏ ਸਾਡੇ ਉੱਪਰ ਹੀ ਮਤਲਬ ਸਾਡੇ ਕੋਠੇ ਦੇ ਉੱਤੇ ਹੀ ਉਹ ਪਾਣੀ ਜਿਹੜਾ ਨਾ ਕੋਠੇ ਦੇ ਹੀ ਰੁਟ ਤੋ ਫੇਰ ਥੱਲੇ ਪਰਨਾਲੇ ਚ ਹੀ ਜਾਂਦਾ। ਤੇ ਅਸੀਂ ਕੀ ਕਰਦੇ ਆ ਉਹ ਬਾਲਟੀਆਂ ਲਾ ਲੈਂਦੇ ਆਂ।
ਹਾਂਜੀ ਜਿਵੇਂ ਕਈ ਲੋਕਾਂ ਨੂੰ ਵੇਖਿਆ ਵੇਖਦੀ ਹਾਂ ਪਾਣੀ ਦੇ ਥੱਲੇ ਬਾਲਟੀਆਂ ਰੱਖੀਆਂ ਹੁੰਦੀਆਂ ਨਾਲੇ ਖੁੱਲੇ ਈ ਰੱਖੇ ਹੁੰਦੇ ਨੇ।
ਨਾ ਨਾ ਮੈਂ ਤੇ ਤੁਹਾਨੂੰ ਮੀਂਹ ਵਾਲੇ ਪਾਣੀ ਦੀ ਗੱਲ ਕਰਦੀ ਪਈ ਆਂ। ਜਦੋਂ ਬਾਰਿਸ਼ ਆਉਂਦੀ ਹੈ ਤੇ ਅਸੀਂ ਤਾਂ ਉਹ ਵੀ ਪਾਣੀ ਭਰ ਕੇ ਰੱਖ ਲੈਂਦੇਾਂਿ ਜਿਆਦਾ ਤੇਜ਼ ਬਾਰਿਸ਼ ਆਈਏ ਤਾਂ ਆਪਣੀ ਉਹਦੀ ਛੱਤ ਵੀ ਧੋ ਲੈਂਦੇ ਹਾਂ ਕਿ ਇੱਕ ਪਾਣੀ ਨੂੰ ਅਸੀਂ ਬਲ ਵਾਲੇ ਪਾਣੀ ਨੂੰ ਵੀ ਯੂਜ ਕਰ ਲੈਂਦੇ ਹਾਂ
ਹਾਂਜੀ ਉਹੀ ਸਾਡਾ ਸਾਫ਼ ਪਾਣੀ ਬਚ ਗਿਆ ਜੀ
ਹਾਂਜੀ
ਹਮ ਬਿਲਕੁਲ ਲੋਕਕ ਨਾ ਅੱਜ ਕੱਲ੍ਹ ਦੇ ਲੋਕੀ ਜੀ ਨਦੀਆਂ ਨੂੰ ਨੀ ਛੱਡਦੇ ਨਦੀਆਂ ਕੋਲੋਂ ਨਦੀਆਂ ਦੇ ਕੋਲ ਇੰਨਾ ਕੂੜਾ ਇੰਨਾ ਕੁਛ ਸੁੱਟਿਆ ਹੁੰਦਾ ਹੈ, ਨਦੀ ਤੇ ਪਾਣੀ ਨੂੰ ਵੀ ਦੂਸ਼ਿਤ ਕੀਤਾ ਹੁੰਦਾ ਜੀ।
ਯੁਵਾ ਈ ਏਹੋ ਜਹੇ ਨੇ।
ਮਤਲਬ ਜੋ ਖਾਦਾ- ਪੀਤਾ ਔ ਸੁਟ ਦਿੰਦੇ ਨੇ। ਅਜੇ ਵੀ ਦੇਖੋ ਹਰ ਜਗ੍ਹਾ ਤੇ ਲਿਖਿਆ ਹੋਇਆ ਕਿ ਸਫ਼ਾਈ ਬਹੁਤ ਜ਼ਰੂਰੀ ਹੈ।
ਲੇਕਿਨ ਨਹੀਂ, ਤੁਸੀਂ ਜਿੱਧਰ ਮਰਜ਼ੀ ਚਲੇ ਜੋ, ਰੇਲਵੇ ਸਟੇਸ਼ਨ ਤੇ ਚਲੇ ਜੋ, ਖਾਧਾ ਪੀਤਾ ਬੋਤਲ, ਪਾਣੀ ਦੀ ਧੋਤੀ, ਉਹ ਕਰ
ਮੈਂ ਕਹਿੰਦੀ, ਏਨੀ ਪਾਣੀ ਦੀ ਤੰਗੀ ਆਈ, ਏਨੀ ਤੰਗੀ ਆਈ ਮਤਲਬ ਕਿ, ਇੱਕ ਨੋਰਮਲ ਜੀ, ਬੋਤਲ ਵੀ ਕਿਸੇ, ਟਾਈਮ ਤੇ ਪੰਜ ਰੁਪਏ ਦੀ ਮਿਲਦੀ ਸੀ, ਤਾਂ ਹੁਣ ਤੀਹ ਰੁਪਏ ਦੀ ਕਰ ਦਿੱਤੀ।
ਸਹੀ ਗੱਲ ਏ। ਤੀਹ ਰੁਪਏ ਦੀ ਇਹਨਾਂ ਨੇ ਕਰਨੀ ਏ, ਪਾਣੀ ਨੀ ਹੈ ਜੀ, ਹੁਣ ਤੁਸੀਂ ਹੁਣ ਜਿਵੇਂ, ਰਾਜਸਥਾਨ ਦੇਖ ਲੋ, ਇੱਥੇ ਤੁਹਾਨੂੰ, ਪਾਣੀ ਵੀ ਮਤਲਬ ਦੋ ਰੁਪਏ ਦਾ ਪੈਕਟ, ਪੰਜ ਰੁਪਏ ਦਾ ਪੈਕਟ, ਐਵੇਂ ਮਿਲਦਾ, ਗ਼ਲਤੀ ਉਹਨਾਂ ਨੂੰ ਨਹੀਂ ਜੀ, ਉਹ -ਉਹ ਦੇਸ਼ ਨੂੰ ਵੀ, ਪਾਣੀ ਖਰੀਦਣਾ ਪੈਂਦਾ ਜਿਸ ਦੀ ਪਾਣੀ ਬਚਾਵਾਂਗੇ ਤੇ, ਉਹ ਦੇਸ਼ ਨੂੰ, ਆਪਣੇ ਆਪ ਵਹੀ ਪਾਨੀ ਮਿਲੇਗਾ।
ਉਹ ਤੇ, ਹੈ ਹੀ ਆ ਫੇਰ
ਬਿਲਕੁਲ -ਬਿਲਕੁਲ, ਤੁਸੀਂ ਦਿੱਲੀ ਵੇਖ ਲਓ ਪਾਣੀ ਤੁਹਾਨੂੰ ਪੈਸਿਆਂ ਚ ਮਿਲਤਾ। ਅੱਜ -ਕੱਲ੍ਹ ਲੋਕੀ, ਪਾਣੀ ਦੀ ਬਹੁਤ ਬਰਬਾਦੀ ਕਰਦੇ ਨੇ ਜੀ।
ਬਸ ਕੀ, ਦੱਸੀਏ, ਬਸ ਭੈਣ ਜੀ, ਮੈਂ ਤੇ ਪਰੇਸ਼ਾਨ ਇੰਨੀ ਸੀ। ਤਿੰਨ, ਚਾਰ ਦਿਨਾਂ ਤੋੰ ਨਹੀਂ ਆ ਰਿਹਾ ਸੀ। ਫਿਰ ਮੈਂ, ਆਪਣੇ ਬੱਚਿਆਂ ਨੂੰ ਕਿਹਾ ਜਿਹੜੀਆਂ, ਕੈਂਪਾਂ -ਕੂੰਪਾਂ ਵਾਲੀਆਂ ਬੋਤਲਾਂ ਨੇ, ਤਿੰਨ, ਚਾਰ ਇਹ ਵੀ ਭਰ ਕੇ ਰੱਖ। ਛੱਡੋ, ਮਤਲਬ ਕਿ ਫਰੀਜ਼ਰ ਵਿੱਚ, ਜਦੋਂ ਸਾਨੂੰ ਜ਼ਰੂਰਤ ਪਏ ਤਾਂ, ਅਸੀਂ ਉਹਨਾਂ ਚੋ ਕੱਢ ਕੇ, ਫ੍ਰੀਜਰ ਚ ਤੇ, ਲਾ ਸਕਦੇ ਹਾਂ ਨਾ।
ਬਿਲਕੁਲ- ਬਿਲਕੁਲ, ਜੇ ਲੋਕਾਂ ਨੂੰ ਮਤਲਬ, ਸਮਝ ਆ ਜਾਏਗੀ। ਪਾਣੀ, ਸਾਡੇ ਲਈ ਬਹੁਤ ਜ਼ਰੂਰੀ ਏ, ਇਸ ਤੋਂ ਬਿਨਾਂ ਜੀਵਨ ਨਹੀਂ ਹੈ ਸਾਡਾ। ਤੇ, ਆਪਣੇ ਆਪ -ਆਪਣੇ ਆਪ ਪਾਣੀ ਨੂੰ, ਬਚਾਉਣਗੇ। ਲੇਕਿਨ, ਨਹੀਂ ਜੀ, ਲੋਕੀ ਕਿੱਥੇ ਸਮਝਦਾਰ ਬਣਦੇ ਨੇ ਜੀ।
ਨਾ, ਬਿਲਕੁਲ ਵੀ ਨਹੀਂ। ਪਾਣੀ, ਮਤਲਬ ਕਿ ਕਈ ਤਾਂ ਆਪਣੇ, ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਆਪਣਾ, ਬਾਹਰ ਤੋੜ ਰਹੇ ਹਾਂ। ਪਤਾ ਨੀ ਕੀ ਸਾਨੂੰ, ਕੋਈ ਇਨਾਮ ਮਿਲਣਾ। ਕੀ, ਸਾਨੂੰ ਪਤਾ ਨੀ ਕੀ ਮਿਲ ਜਾਏਗਾ, ਮਤਲਬ ਸਮਝ ਨਹੀਂ ਲੱਗਦੀ।
ਹਾਂਜੀ ਜੀ, ਬਿਲਕੁਲ ਸਹੀ ਹੈ ਜੀ, ਏਦਾਂ, ਧੋਂਦੇ ਰਹਿਣਗੇ ਨਿਕਲ ਤਾਂ, ਨੀ ਉੱਥੇ ਤੇ ਫੇਰ ਥੋੜੀ ਦੇਰ ਬਾਅਦ, ਗੰਦ ਪੈ ਜਾਣਾ ਜੀ, ਧੋ ਕੇ ਕੀ ਮਿਲਣਾ?
ਹਮ। ਮਤਲਬ ਕਿ ਸਾਡੇ ਤਾਂ, ਚਲੋ ਸਾਡੀ ਗਲੀ ਚ, ਤਾਂ ਨਹੀਂ ਹਜੇ ਐੰਜ ਹੈਗਾ। ਲੇਕਿਨ ਇੱਕ ਗਲੀ ਹੈ, ਉੱਥੇ ਟੀਚਣ ਲੱਗੀ ਹੋਈ, ਉਹ ਤੇ ਨਾ ਜੀ, ਕਮੇਟੀ ਘਰ ਚ, ਸ਼ਿਕਾਇਤ ਕਰ ਆ ਠੀਕ ਹੈ।
ਹਾਂਜੀ ਜੀ, ਬਿਲਕੁਲ ਕਰਨੀ ਚਾਹੀਦੀ ਹੈ ਜੀ।
ਖੁਦ ਬਹੁਤ, ਪਾਣੀ ਵੇਸਟ ਕਰਦੀ ਹੈ। ਫਿਰ ਜਿਹੜਾ ਹੈ ਪਾਣੀ ਸਾਡੇ ਤੱਕਣ ਅੱਗੇ ਨਹੀਂ ਪਹੁੰਚਦਾ। ਮਤਲਬ ਕਿ, ਇਹ ਖੁਦ ਹੀ ਪਹਿਲਾਂ, ਜਿਸ ਜਿਵੇਂ ਮੋਟਰ ਆ, ਹਾਂ ਉਹ ਕਹਿੰਦੀ, ਕਹਿੰਦੀ ਖੁਦ ਤਾਂ ਏ ਮੋਟਰ ਚਲਾ ਕੇ ਸਾਰਾ ਪਾਣੀ ਖਿੱਚ ਲੈਂਦੀ ਹੈ। ਤੇ ਦੋ-ਦੋ ਘੰਟੇ ਤੱਕਣ ਗਲੀਆਂ ਧੋਂਦੀ ਏ ਗਲੀਆਂ ਦੀਆਂ ਦੀਵਾਰਾਂ ਧੋਂਦੀ ਹੈ। ਤਾਂ, ਸਾਨੂੰ ਵੀ ਮਤਲਬ, ਪਾਣੀ ਦੀ ਪਹੁੰਚ ਤੋਂ ਬਾਹਰ ਕਰ ਦਿੰਦੀ ਹੈ।
ਬਿਲਕੁਲ ਜੀ, ਸਹੀ ਹੈ ਜੇ, ਅਸੀਂ ਅੱਜ ਪਾਣੀ ਨੀ, ਪਹੁੰਚਾਵਾਂਗੇ ਤਾਂ, ਸਾਡਾ ਆਉਣ ਵਾਲਾ ਭਵਿੱਖ, ਸੁਰੱਖਸ਼ਿਤ ਨੀ ਰਹੇਗਾ ਜੀ, ਇਹ ਸਾਨੂੰ ਸਭ ਨੂੰ ਸਮਝਾਣਾ ਵੀ ਚਾਹੀਦਾ, ਆਪ ਵੀ ਸਮਝਣਾ ਚਾਹੀਦਾ, ਸਭ ਸੇ ਪਹਿਲੇ ਸਮਝਾਉਣ ਤੋਂ ਕਿਸੇ ਨੂੰ ਖੁਦ ਨੂੰ, ਸਮਝਣਾ ਚਾਹੀਦਾ।
ਮੈਂ ਤੁਹਾਨੂੰ ਕਹਿੰਦੀ ਪਈ ਹ ਇੱਕ ਵਾਰੀ ਮੈਂ ਹਾਂ ਇੱਕ ਵਾਰੀ ਮੈਂ ਮਤਲਬ ਕਿ ਤੁਹਾਨੂੰ ਕਿਸੇ ਨੇ ਬੁਲਾਇਆ ਸੀ ਅੰਬਦ ਘਰ ਜਾਂਦੀ ਸੀ
ਹਾਂਜੀ ਹਾਂਜੀ
ਹਾਂ ਤੇ ਉੱਥੇ ਅਸੀਂ ਨਾਏ ਅਤੇ ਉਥੇ ਬੱਚਿਆਂ ਨੇਲ ਕਿ ਅਲੱਗ ਅਲੱਗ ਟਾਈਟਲ ਬਣਾਏ ਸੀ ਅਲਗ ਅਲੱਗ ਟਾਈਟਲ ਮਤਲਬ ਜ ਪਾਣੀ ਨੂੰ ਮਤਲਬ ਕਿ ਉਹਨੂੰ ਨੇ ਇੰਗਲਿਸ਼ ਵਿੱਚ ਲਿ ਕੇ ਆਇਆ ਸੀ ਸਰ ਦਾ ਵਾਟਰ ਪਾਣੀ ਬਚਾਓ ਫਿਰ ਪਾਣੀ ਨੂੰ ਅਸੀਂ ਮਤਲਬ ਕੀਟੀਕੇ ਨਹੀਂ ਬਚਾਉਂਦੇ ਪ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਦਿਖਾਇਆ ਕਿ ਪਹਿਲਾਂ ਪਹਿਲੇ ਟਾਈਮ ਤੇ ਪਾਣੀ ਕੈਂਦੇ ਸੀ ਜਿਵੇਂ ਕਿ ਟਿਊਬਵੈਲ ਚੱਲਦੇ ਪਏ ਆ ਬੱਚੇ ਟਿਊਬਵੈੱਲ ਚਲਾਉਂਦੇ ਪਏ ਆ ਨਹਿਰਾਂ ਵਿੱਚ ਚਨਾਉਂਦੇ ਪਏ ਆ ਮਤਲਬ ਕਿ ਪੂਰੀ ਮੌਜ ਮਸਤੀ ਕਰਦੇ ਪਏ ਆ ਉਸ ਤੋਂ ਬਾਅਦ ਵੀ ਆ ਗਏ ਸਬਮਰਸੀਥਲ ਆ ਗਏ ਲੋਕਾਂ ਨੇ ਆਪਣੇ ਘਰ ਵੱਡੇ-ਵੱਡੇ ਭਾਂਡਿਆਂ ਦੇ ਵਿੱਚ ਪਾਣੀ ਭਰਿਆ ਤਾਂ ਨਾਹਤੇ ਧੋਤੇ ਫਿਰ ਉਸ ਤੋਂ ਬਾਅਦ ਮੋਟਰਾਂ ਆ ਗਈਆਂ ਮੋਟਰ ਚਦੇ ਬਲੀ ਵਾਂਟੇ ਤੁਹਾਡੀ ਟੈਂਕੀ ਭਰ ਗਈਏ ਤਾਂ ਪਾਣੀ ਠੀਕ ਹੈ ਫਿਰ ਉਹਨਾਂ ਨੇ ਇੱਕ ਟਾਈਮ ਵਿਖਾਇਆ ਕਿ ਬੋਤਲ ਵਿੱਚ ਪਾਣੀ ਮਤਲਬ ਕਿ ਅਸੀਂ ਬੋਤਲ ਤੱਕਣ ਪਹੁੰਚਾਂਗੇ ਪਾਣੀ ਦੀ ਵਰਤੋਂ ਲਈ
ਬਿਲਕੁਲ ਜੀ ਬਿਲਕੁਲ ਜੀ ਜੇ ਅਸੀਂ ਪਾਣੀ ਬਰਬਾਦ ਕਰਾਂਗੇ ਨਹੀਂ ਲੋਕਾਂ ਨੂੰ ਵੀ ਸਮਝਾਵਾਂਗੇ ਖੁੱਦ ਨੀ ਸਮਝਾ ਗੇ ਥਇ ਇਹੀ ਆਏਗਾ ਜੀ ਅੱਜ ਸਾਨੂੰ ਪਾਣੀ ਖ਼ਰੀਦਣਾ ਨੀ ਪੈਂ ਪੲਗਾ ਪੈਂਦਾ ਪਿਆ ਫ ਸਾਨੂੰ ਵੀ ਦੂਸਰੇ ਦੇਸ ਵੇਕਣ ਦੂਸਰੇ
ਬਲਾ ਭਨ ਨੇ ਇਹੀ ਤਾਂ ਦੱਸਿਆ ਕਿ ਜਿਹੜੀ ਅਸੀ ਇੱਕ ਪਾਣੀ ਦੀ ਬੋਤਲ ਇੱਕ ਮੁੱਲ ਲੈ ਕੇ ਤੇ ਉਹਨੂੰ ਕਿੱਦਰਾ ਯੂਜ ਕਰਨਾ ਮਤਲਬ ਉਹਨਾਂ ਨੇ ਇੱਕ ਦੱਸਿਆ ਕਿ ਇੱਕ ਪਾਣੀ ਦੀ ਬੋਤਲ ਲਿੱਤੀ ਹੈ ਤੇ ਫੇਰ ਉਹਨੂੰ ਚਮਚਿਆਂ ਚ ਜਿਵੇਂ ਚਮਚਿਆਂ ਵਿੱਚ ਪਾ ਕੇ ਅਸੀਂ ਇਹ ਸਬਜ਼ੀ ਚ ਪਾਇਆ ਹੈਂ ਅਸੀਂ ਪੀਣ ਲੱਗੇ ਹਾਂ ਮਤਲਬ ਕਹਿੰਦਾ ਕਿ ਜ ਤੁਸੀਂ ਪਾਣੀ ਨੂੰ ਸੇਵ ਨਹੀਂ ਕਰੋਗੇ ਤੇ ਕਿਸੇ ਟਾਈਮ ਤੇ ਤੁਸੀਂ ਚਮਚੇ ਨਾਲ ਪਾਣੀ ਪੀਵਓਗੇ
ਬਿਲਕੁਲ-ਬਿਲਕੁਲ ਜੀ ਬਿਲਕੁਲ ਠੀਕ ਗੱਲ ਹੈ ਹੁਣ ਤੁਸੀਂ ਦੇਖ ਓ ਬਾਹਰ ਦੇ ਦੇਸਾਂ ਚ ਕਈ ਲੋਕ ਪਿਆਸ ਨਾ ਲੱਗਣ ਵਾਲੀ ਗੋਲੀ ਤੱਕ ਖਾਂਦੇ ਨੇ ਕਿ ਸਾਨੂੰ ਪਾਣੀ ਖ਼ਰੀਦਣਾ ਨਾ ਪਏ
ਹਾਂਜੀ
ਹਾਂਜੀ ਲੋਕੀ ਸਮਝਣ ਕਿ ਪਾਨੀ ਸਾਡੇ ਦੀ ਕੁਦਰਤ ਦੀ ਅਨਮੋਲ ਦਾਤ ਏ ਇਸ ਤੋਂ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਹੈ ਬਈ ਪਾਣੀ ਹੈ ਤੇ ਕੱਲ ਹੈ ਜੇ ਅਸੀਂ ਪਾਣੀ ਨੂੰ ਨਹੀਂ ਬਚਾਵਾਂਗੇ ਸਾਡਾ ਬਨਵੀਨੀ ਬਚੇਗਾਜੀ ਕੱਲ ਨੂੰ।
ਹਮ।
ਹਾਂਜੀ ਚਲੋ ਜੀ ਮੈਂ ਤੇ ਕਹਿੰਦੀ ਹਾਂ ਤੁਸੀਂ ਵੀ ਆਪਣੇ ਆਸੇ - ਪਾਸੇ ਵਾਲਿਆਂ ਨੂੰ ਸਮਝਾਇਆ ਕਰੋ। ਮੈਂ ਵੀ ਸਮਝਾਵਾਂਗੀ ਕਿ ਪਾਣੀ।
ਮੈਂ ਉ ਤਾਂ ਕਹਿੰਦੀ ਮੈਂ ਤਾਂ ਤਿੰਨ ਚਾਰ, ਦਿਨਾਂ ਚ ਪਰੇਸ਼ਾਨ ਹੋ ਗਈ ਮੈਂ ਇਹ ਪਰੇਸ਼ਾਨ ਵੇਖੋ ਜੀ। ਪਾਣੀ ਦੀ ਜ਼ਰੂਰਤ ਕਿਸ ਜਗ੍ਹਾ ਤੇ ਨਹੀਂ ਹੈ, ਆਟਾ ਪਾਣੀ ਤੋਂ ਬਿਨਾਂ ਨਹੀਂ ਗੁੰਨਿਆ ਜਾਣਾ। ਅਗਰ ਅਸੀਂ ਬਾਥਰੂਮ ਜਾਣਾ, ਤਾਂ ਬਾਥਰੂਮ ਵਿੱਚ ਵੀ ਤੁਾਨੂੰ ਪਾਣੀ ਦੀ ਜ਼ਰੂਰਤ ਹੈ।
ਹਾਂਜੀ, ਜੀ ਚਲੋ -ਚਲੋ, ਠੀਕ ਹੈ ਫੇਰ ਤੁਸੀਂ। ਕਰਨਾ ਮੈਨੂੰ ਫੋਨ
ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਆ